ਹੈਲੋ
ਸ
ਹੈਲੋ, ਸ ਸ਼੍ਰੀ ਕਾਲ।
ਸ ਸ਼੍ਰੀ ਕਾਲ ਜੀ।
ਸ ਸ਼੍ਰੀ ਕਾਲ ਜੀ ਕਿਵੇਂ ਓ?
ਹੈਲੋ ਸੁਣਾਓ ਸਭ ਠੀਕ ਠਾਕ?
ਹਾਂਜੀ ਸਭ ਠੀਕ ਠਾਕ ਹੋਰ ਕੀ ਕਰਦੇ ਸੀ?
ਬਸ ਬੈਠੀ ਹੋਈ ਸੀ। ਕੀ ਹੋਰ ਤੁਸ
ਬਸ ਵਧੀਆ ਹੋਲ ਰੈਸਪੀ ਕੀ ਦੱਸਾਂ ਤੁਸੀਂ ਦੱਸ
ਤਰਾ ਤੁਸੀਂ ਜੋ ਚੀਜ਼ ਅੱਛੀ ਬਣਾਦੇ ਓ ਜੋ ਤੁ ਤੁਹਾਡੇ ਘਰ ਵ ਹਾਂਜੀ ਤੁਸੀਂ ਦੱਸੋ ਫਿਰ ਮੈਂ ਦੱਸਾਂਗੀ ਮੈਂ ਕੀਕਨ ਬਨਾਏ ਨੇ। ਕੋਈ ਗੱਲ ਨੀ ਤੁਸੀਂ ਮੰਮਾ ਦੀ ਰੈਸਿਪੀ ਦੱਸੋ ਫਿਰ ਮੈਂ ਤੁਹਾਨੂੰ ਦੱਸਾਂਗੀ।
ਹਾਂ ਅਸੀਂ ਨਾ ਰਾ ਅ ਪਹਿਲੇ ਕਰੇਲਿਆਂ ਨੂੰ ਛਿੱਲ ਕੇ ਨਮਕ ਆਲੇ ਪਾਣੀ 'ਚ ਪਾ ਕੇ ਨਾ ਉਨੂੰ ਮੰਮਾ ਇੱਕ-ਦੋ ਬਾਲ ਲਾ ਲੈਂਦੇ ਨੇ ਕਿ ਸੋਫਟ ਹੋ ਜਾਣ ਥੋੜੇ ਜੇ।
ਅੱਛਾ-ਅੱਛਾ ਜੀ।
ਹਾਂ ਫੇਰ ਉਨੂੰ ਕੱਢ ਕੇ ਬਸ ਇੱਕ-ਦੋ ਬਾਲ ਆ ਜਾਂਦਾ ਫੇਰ ਉਨੂੰ ਕੱਢ ਕੇ ਫੇਰ ਉਨੂੰ ਫਰਾਈ ਕਰ ਲੈਂਦੇ, ਸੁਖਾ ਕੇ ਨਾ ਫਰਾਈ ਕਰ ਲੈਂਦੇ ਨੇ ਉਨੂੰ।
ਅੱਛਾ ਜੀ।
ਫੇਰ ਉਨੂੰ ਕੱਟ ਕੇ ਨਾ ਉਦੇ ਬੀਜ ਜਿਹੜੇ ਹੁੰਦੇ ਆ ਓ ਨਿਕਾਲ ਲੈਂਦੇ ਨੇ ਸਾਰੇ।
ਹਾਂਜੀ।
ਉਨੂੰ ਅਲੱਗ ਰੱਖ ਲੈਂਦੇ ਨੇ ਔਰ ਬਸ ਮਸਾਲਾ ਤਿਆਰ ਕਰ ਲੈਂਦੇ ਨੇ ਪਿਆਜ ਟਮਾਟਰ ਕੱਟ ਕੇ ਬਰੀਕ-ਬਰੀਕ ਚੋਪਰ 'ਚ ਹਰੀਆਂ ਮਿਰ ਚਾ, ਲਸਣ ਔਰ ਅਦਰਕ ਕੁੱਟ ਕੇ ਪਾਉਂਦੇ ਨੇ ਏਨੂੰ ਹਾਂਜੀ ਪਹਿਲਾਂ ਫੇਰ ਕਢਾਈ ਤੇਲ ਪਾ ਕੇ ਥੋੜਾ ਜਾ ਹੁਣ ਉਦੇ 'ਚ ਜੀਰਾ ਪਾ ਲੈਂਦੇ ਨੇ ਫੇਰ ਉਹੀ ਅਦਰਕ, ਲਸ ਣ ਦਾ ਪੇਸਟ ਓ ਜਿਹੜੀ ਕੁੱਟੀ ਹੁੰਦੀ ਆ ਫੇਰ ਮਿਰਚਾਂ ਪਾ ਕੇ 'ਤੇ ਪਿਆਜ ਨੂੰ ਅੱਛੀ ਤਰਾ ਭੁੰਨ ਲੈਂਦੇ ਨੇ। ਫੇਰ ਜਦੋਂ ਪਿਆਜ 'ਚ ਰੈਡ ਹੋ ਜਾਂਦੇ ਨੇ ਥੋੜੇ ਬੋਤ ਭੁੰਨ ਲੈਂਦੇ ਨੇ ਫੇਰ ਉਦੋਂ ਬਾਅਦ ਟਮਾਟਰ ਪਾ ਕੇ ਫੇਰ ਸਾਰੇ ਮਸਾਲੇ ਨਮਕ, ਹਲਦੀ, ਮਿਰਚ
ਹਾਂਜੀ।
ਬਸ ਆਹੀ ਔਰ ਗਰਮ ਮਸਾਲਾ ਥੋੜਾ ਜਾ ਪਾ ਲੈਂਦੇ ਨੇ ਬਸ। ਫੇਰ ਏਨੂੰ ਚੰਗੀ ਤਰਾ ਭੁੰਨ ਕੇ ਔਰ ਜਿਹੜੇ ਓ ਬੀਜ ਨੇ ਓ ਵੀ ਪਾਉਂਦੇ ਨੇ ਮੇਰੇ ਮੰਮਾ ਨਾ।
ਅੱਛਾ ਜੀ ਅੱਛਾ ਜੀ ਅੱਛਾ ਜੀ।
ਹਾਂ ਫੇਰ ਅੱਛੀ ਤਰਾ ਉਨੂੰ ਭੁੰਨ ਕੇ ਬਸ ਮਸਾਲਾ ਜਦ ਤੱਕ ਉਹ ਤੇਲ ਛੋੜ ਦਿੰਦਾ ਫੇਰ ਬੱਸ ਉਨੂੰ ਕੱਢ ਕੇ ਫੇਰ ਥੋੜੀ ਦੇਰ ਠੰਡਾ ਕਰਕੇ ਫੇਰ ਓ ਭਰ ਦਿੰਦੇ ਨੇ ਕਰੇਲਿਆਂ 'ਚ।
ਅੱਛਾ ਜੀ ਅੱਛਾ ਜੀ।
ਅਸੀਂ ਤਾਂ ਐਵੇਂ ਬਣਾਉਂਦੇ ਨੇ, ਤੁਸੀਂ?
ਅ ਤੁਹਾਡ ਤੁਸੀਂ ਬਿਲਕੁਲ ਡਿਫਰੈਂਟ ਬਣਾਂਦੇ ਹੋ, ਚਲੋ ਇੱਕ ਅੱਛੀ ਰੈਸ ਪੀ ਮਿਲ ਗਈ ਮੈਨੂੰ ਤੁਸੀਂ ਬਿਲਕੁਲ ਡਿਫਰੈਂਟ ਬਣਾਦੇ ਹੋ, ਮੈਂ ਬਿਲਕੁਲ ਡਿਫਰੈਂਟ ਬਣਾਣੀ ਆ ਅਸੀਂ ਲੋਕ ਪਤਾ ਕੀ ਕਰਦੇ ਆ ਅਸੀਂ ਲੋਕ ਕੀ ਕਰਦੇ ਆ ਕਰੇਲੇ ਲਿਆ ਕੇ, ਉਹਨੂੰ ਤਾ ਕੇ ਕਰਦੇ ਆ ਅਸੀਂ ਲੋਗ ਉਹਨੂੰ ਨਾ ਉਹਦੀ ਜਿਹੜੀ ਉੱਪਰ ਦੀ ਪਰਤ ਹੁੰਦੀ ਐ ਨਾ ਉੱਪਰ ਦਾ ਉਹ ਜਿਹੜਾ ਹੁੰਦਾ ਛਿਲਕਾ, ਛਿਲਕਾ ਹੁੰਦੀਆਂ ਨਾ ਉਹਨਾ ਨੂੰ ਚਕ ਕੁ ਨਾਲ ਹਟਾ ਕੇ ਤੇ ਵਿਚੇ ਨਾ ਉਹਦਾ ਕੱਟ ਵਿਚੇ ਉਹਦਾ ਕੱਟ ਲਗਾ ਲੈਣੇ ਆ
ਅੱਛਾ
ਵਿਚੇ ਉਹਦਾ ਕੱਟ ਲਗਾ ਕੇ ਤੇ ਉਹਨੂੰ ਕੀ ਕਰਦੇ ਆ, ਉਹਦੇ ਵਿੱਚ ਜਿਕਨ ਸਾਰੇ ਕਰੇਲੇ ਅ ਛਿਲਕਾ ਉਤਾਰ ਕੇ ਕੱਟ ਲਗਾ ਲਿਆ ਨਾ ਤੇ ਉਹਨੂੰ ਕੀ ਕਰਦੇ ਆ ਉਹਦੇ ਚ ਨਮਕ ਲਗਾ ਦੇਣੇ ਆ, ਨਮਕ ਲਗਾ ਕੇ ਕਟ ਤਾਂ ਰੱਖ ਦਿੰਦੇ ਆ ਕਿ ਉਹਦਾ ਜਿਹੜਾ ਕੜ-ਕੜਵਾਪਨ ਹੁੰਦੈ ਨਾ ਉਹ ਨਿਕਲ ਜਾਏ। ਹੈਨਾ ਉ ਫੇਰ ਅਸੀਂ ਲੋਕ ਕੇ ਕਰਦੇ ਆ, ਫੇਰ ਉਹਦੇ ਵਾਸਤੇ ਅਸੀਂ ਤਿਆਰੀ ਕਰਦੇ ਆ ਤਿਆਰੀ ਚ ਪਤਾ ਅਸੀਂ ਕੇ ਕਰਦੇ ਆ, ਸੁੱਕੇ ਮਸਾਲੇ ਲੈਣੇ ਆ, ਤੁਸੀਂ ਗਿੱਲੇ ਮਸਾਲੇ ਲਏ ਨਾ, ਅਸੀਂ ਲੋਕ ਸੁੱਕੇ ਮਸਾਲੇ ਲੈਣੇ ਆ ਜਿਕਨ ਹਲਦੀ ਹੋ ਗਈ, ਨਮਕ ਹੋ ਗਿਆ, ਮਿਰਚ ਹੋ ਗ ਨਮਕ ਤੇ ਤੁਹਾਨੂੰ ਪਤਾ ਥੋੜ੍ਹਾ ਹੀ ਪਾਈਦਾ ਕਿਉਂਕਿ ਕਰੇਲੇ ਚ ਨਮਕ ਲਗਾ ਲੈਣੇ ਆ ਤੇ ਨਮਕ ਥੋੜਾ ਰਸ ਜਾਂਦੈ ਉਹਦੇ ਚ, ਹੈਨਾ ਤੇ ਅਸੀਂ ਲੋਕੀ ਕੀ ਕਰਦੇ ਆ ਇੱਕ ਪਲੇਟ ਲੈਣੇ ਆ ਜਾ ਬਾਓਲ ਲੈਣੇ ਆ ਉਹਦੇ ਚ ਕੀ ਕਰਨੇ ਆ ਸੁੱਕਾ ਅਮਚੂਰ ਜਿਹੜਾ ਆਂਦਾ ਨਾ ਅਮਚੂਰ ਉਹ ਲੈਣੇ ਆ ਨਮਕ ਲੈਣੇ ਆ, ਹਲਦੀ, ਮਰਚਾਂ ਔਰ ਗਰਮ ਗਰਮ-ਮਸਾਲਾ ਧਨੀਆ ਐਹ ਸਾਰੇ ਨਾ ਐ ਸਾਰੇ ਆਰਾਮ ਨਾਲ ਉਹਨੂੰ ਮੈਸ਼ ਕਰ ਲੈਣੇ ਆ ਅੱਛੀ ਤਰ੍ਹਾਂ ਕੀ ਸਾਰੇ ਮਸਾਲੇ ਅੱਛੀ ਤਰ੍ਹਾਂ ਮਿਲ ਜਾਣ ਫੇਰ ਇੱਕ ਘੰਟੇ ਬਾਅਦ ਕੀ ਕਰਨੈ ਕਰੇਲਿਆਂ ਨੂੰ ਅੱਛੀ ਤਰ੍ਹਾਂ ਪਾਣੀ ਨਾਲ ਧੋਣੇ ਆ ਉਹਨਾਂ ਨੂੰ ਅੱਛੀ ਤਰ੍ਹਾਂ ਨਿਚੋੜ, ਉਹਨਾਂ ਨੂੰ ਅੱਛੀ ਤਰ੍ਹਾਂ ਨਿਚੋੜ ਲੈਣੇ ਆ ਬਿਲਕੁਲ ਹੈਨਾ, ਪਾਣੀ ਵਿੱਚ ਪਾਣੀ ਵਿੱਚ ਅੱਛੀ ਤਰ੍ਹਾਂ ਉਹਨਾ ਨੂੰ ਦੋ-ਤਿੰਨ ਵਾਰੀ ਪਾਣੀ ਨਾਲ ਕੱਢਦੇ ਆ ਔਰ ਅੱਛੀ ਤਰ੍ਹਾਂ ਨਿਚੋੜ ਕੇ ਨਾ ਉਹਨਾ ਨੂੰ ਪੂਰਾ ਉਹਦਾ ਪਾਣੀ ਨਿਕਾਲ ਲੈਣੇ ਆ ਫੇਰ ਅਸੀਂ ਲੋਕੀ ਕੇ ਕਰਦੇ ਆ ਕੜਾਹੀ ਚੜਾਣੇ ਆ, ਕੜਾਹੀ ਵਿੱਚ ਕੇ ਕਰਨੇ ਆ ਤੇ ਆਪਣਾ ਥੋੜਾ ਬਹੁਤ ਜੇ ਕਰੇਲੇ ਪਰਦੇ ਜਾਨੇ ਆ ਮਸਾਲਿਆਂ ਨਾਲ
ਹੁੰ, ਹੁੰ।
ਮਾ ਪਰ ਕੇ ਜੇ ਜਦ ਤੱਕ ਤੇਲ ਗਰਮ ਹੁੰਦੈ ਤਾ ਮਸਾਲਿਆਂ ਨਾਲ ਨਲ ਕਰੇਲੇ ਪਰ ਕੇ ਫੇਰ ਉਸ ਤੋਂ ਬਾਅਦ ਕੀ ਕਰਦੇ ਆ ਉਹ ਕੜਾਹੀ ਵਿੱਚ ਆਪਣਾ ਕਰੇਲੇ ਸਾਰੇ ਰੱਖ ਦਿੱਤੇ ਔਰ ਨਾ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਢੱਕ ਦੇਨੇ ਆ ਕਿ ਗਲ ਜਾਣ ਤੁਸੀਂ ਹਲਕਾ ਬਹੁਤ ਉਬਾਲ ਲਗਾਦੇ ਨਾ, ਅਸੀਂ ਲੋਕ ਉਬਾਲ ਨੀ ਲਗਾਦੇ ਅਸੀ ਲੋਕ ਕੱਚਾ ਹੀ, ਫੇਰ ਉਹਨੂੰ ਕੀ ਕਰਦੇ ਧੀਮੀ ਆਚ ਵਿਚ ਥੋੜੀ ਸਟੀਮ ਦੇਨੇ ਆ, ਸਟੀਮ ਦੇਣ ਨਾਲ ਈ ਤੇ ਫੇਰ ਥੋੜੀ-ਥੋੜੀ ਦੇਰ ਵਿੱਚ ਨਾ ਤੱਕਦੇ ਆ ਕਰੇਲੇ। ਕੀ ਗੱਲੇ ਐ ਕਿ ਨਹੀਂ ਗੱਲੇ। ਫਿਰ ਉਸ ਤੋਂ ਬਾਅਦ ਕੀ ਕਰਦੇ ਹਾਂ, ਅਲੱਗ ਸ ਪਿਆਜ ਕੱਟਣੇ ਆ ਜਬ ਤੱਕ ਕਰੇਲੇ ਗਲਦੇ ਨੇ, ਫੇਰ ਅਸ ਕੀ ਕਰਦੇ। ਥੋੜਾ ਪਿਆਜ ਕਟੀਆ ਪਿਆਜ ਕੱਟੇ ਲੰਬੇ-ਲੰਬੇ ਹੁੰਦੈ ਨਾ ਪਿਆਜ ਕੱਟ ਲਏ। ਹਰੀ ਮਿਰਚਾਂ ਥੋੜ੍ਹੀ ਲੰਬੀਆਂ ਕਾ ਹਰੀ ਮਿਰਚਾਂ ਲੰਬੀਆਂ ਕੱਟ ਲਈਆਂ। ਤੇ ਹੁਣ ਦੇਖਣੇ ਆ ਨਾ ਕਰੇਲੇ ਹੋ ਗਏ ਨੇ ਹਲਕੇ ਜਿਹੇ ਜਿਕਨ ਗਲ ਗਏ ਨੇ ਤੇ ਕਰੇਲੇਆ ਨਿਕਾਲ ਦੇਨੇ ਆ, ਫੇਰ ਤੇਲ ਥੋੜ੍ਹਾ ਪਾਉਂਦੇ ਆ। ਉਹਦੇ ਚ ਪਿਆਜ ਔਰ ਹਰੀ ਮਿਰਚਾਂ ਪਾ ਦਿੰਨੇ ਹਾਂ ਹਲਕੀ ਜੀ, ਕੀ ਫਰਾਈ ਹਲਕਾ ਸਭ ਭੁੰਨੀ ਜਾਣ। ਫਿਰ ਨਾ ਆਲੂ ਕੱਟਣੇ ਆ, ਆਲੂ ਕੱਟਣੇ ਆ ਦੋ-ਤਿੰਨ ਆਲੂ ਕੱਟ ਕੇ ਫਿਰ ਤੇ ਆਲੂ ਵੀ ਪਾ ਲੈਂਦੇ ਆ ਦੋ ਤਿੰਨ ਤੇ ਉਹਨੂੰ ਥੋੜ੍ਹੀ ਨਾ ਤੀਵੇਂ ਹਾਂਜੀ, ਫੇਰ ਓਨੂੰ ਧੀਵੀ ਆਚ ਵਿਚ ਨਾ ਰੱਖਦੇ ਨੇ ਆ ਥੋੜ੍ਹਾ ਗੱਲ ਜਾਣ। ਕਿਉਂਕਿ ਘਰੇਲੇ ਤਾਂ ਵੈਸੇ ਈ ਗਲੇ ਹੁੰਦੇ ਨੇ ਤੁਹਾਨੂੰ ਪਤਾ ਐ, ਉਹਨੂੰ ਘਰੇਲੇ ਫਿਰ ਕੀ ਕਰਨੈ ਪਿਆਜ, ਔਰ ਹਰੀ ਮਿਰਚਾਂ ਔਰ ਆਲੂ ਅੱਛੀ ਤ ਇੱਕ ਦੋ ਵਾਰੀ ਸਟੀਮ ਦਿਲਾਨੇ ਆ, ਫੇਰ ਦੇਖਦੇ ਆ ਕਿ ਉਹਦੇ ਨਮਕ ਹਲਕਾ ਜਿਹਾ ਨਮਕ ਪਾ ਦਿੰਨੇ ਆ, ਜਕਨ ਜਿਕਨ ਤੁਹਾਨੂੰ ਪਤਾ ਸਬਜ਼ੀ ਦੀ ਕੁਆਇਨਟਟੀ ਜਿੰਨੀ ਸਬਜ਼ੀ ਹੁੰਦੀ, ਉਸ ਹਿਸਾਬ ਨਾਲ ਨਮਕ ਪਾਣਾ ਪੈਂਦਾ ਐ। ਤੇ ਉਹ ਨਾ ਨਮਕ ਪਾ ਕੇ ਨਾ ਦੁਬਾਰਾ ਕਢ ਦਿੰਨੇ ਆਂ। ਫੇਰ ਪਤਾ ਫੇਰ ਅਸੀਂ ਲੋਕ ਕੀ ਕਰਦੇ, ਜਿਹੜਾ ਕਰੇਲੇ ਦਾ ਮਸਾਲਾ ਥੋੜਾ ਬਚਿਆ ਹੁੰਦਾ ਨਾ, ਕਿਉਂਕਿ ਕਰੇ ਥੋੜਾ ਉਹਦੇ ਜ਼ਿਆਦਾ ਮਸਾਲਾ ਪਾਈਦਾ ਐ ਤੇ ਓ ਜਿਹੜਾ ਥੋੜਾ ਮਸਾਲਾ ਰੱਖ ਲੈਂਨੇ ਆ ਕਿ ਆਲੂ ਔਰ ਪਿਆਜ ਵਿੱਚ ਪਾਉਣ ਵਾਸਤੇ। ਸੁੱਕਾ ਮਸਾਲਾ ਤੇ ਉਹਦੇ ਚ ਧੂੜ ਦਿੰਨੇ ਆ।
ਹਮ- ਹਮ।
ਫੇਰ ਉਹਨੂੰ ਧੂੜਨੇ ਤੋਂ ਬਾਅਦ, ਥੋੜ੍ਹੀ ਦੇਰ ਹੋਰ ਕਜ ਕੇ ਰੱਖਿਆ। ਫਿਰ ਕਿਉਂ ਉਹਦਾ ਮਸਾਲਾ ਮੈਸ਼ ਹੋ ਜਾਂਦਾ, ਕਿਉਂਕਿ ਘਰੇਲੇ ਚ ਤੁਹਾਨੂੰ ਪਤਾ ਪਹਿਲਾਂ ਹੀ ਮਸਾਲਾ ਭਰਿਆ ਹੋਇਐ। ਤੇ ਕਰੇਲੇ ਜ਼ਿਆਦਾ ਜ ਲੋਣ ਤੇ ਪੈਂਦੀ ਨੀ ਫੇਰ ਉਹਦੇ ਚ ਕੀ ਕਰਨੈ ਆਲੂ ਪਿਆਜ਼ ਚ ਮਸਾਲਾ ਪਾ ਦਿੰਨੇ ਆ ਅਸੀਂ ਓ, ਪਾਣ ਤੋਂ ਬਾਅਦ ਨਾ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਧੱਕਿਆ ਦੇਖਿਆ ਥੋੜਾ, ਗਲ ਗੇ ਨੇ ਆਲੂ ਤੇ ਕੀ ਕਰਦੇ ਕਰੇਲੇ ਵੀ ਉਸ ਉਸੇ ਚ ਪਾ ਦਿੰਨਗ ਆ। ਕਰੇਲੇ ਵੀ ਉਸੇ ਚ ਪਾ ਕੇ ਤੇ ਫੇਰ ਉਹਨੂੰ ਥੋੜਾ ਦੇਰ ਹਿਲਾ ਕੇ ਨਾ ਟ ਕੇ ਰੱਖ ਦਿਨੇ ਆ ਕਿ ਸਾਰੀ ਚੀਜ਼ਾਂ ਮਿਕਸ ਹੋ ਜਾਣ।
ਓਕੇ।
ਹਾਂਜੀ। ਫਿਰ -ਫਿਰ ਉਹੀਓ ਰੋਟੀ ਨਾਲ ਖਾਓ, ਜਿਹੜੀ ਮਰਜ਼ੀ ਰੋਟੀ‌ ਰੋਟੀ ਨਾ ਖਾ ਲੋੋ ਫਿਰ ਰੋਟੀ ਨਾ ਖਾ ਕੇ ਫੇਰ, ਉਹੀ ਕਰਦੇ ਆ।
ਹਮ ਨਾ ਅਸੀਂ ਵੀ ਕਰਾਂਗੇ ਟਰਾਈ, ਅਸੀਂ ਤਾਂ ਦਾਲ ਬਣਾਈ ਸੀ। ਕਰੇਲਿਆਂ ਨਾਲ ਕਿਉਂਕਿ ਕਰੇਲੇ ਸੁੱਕੇ ਹੁੰਦੇ ਆ, ਫਿਰ ਦਾਲ ਵੀ ਬਣਾ ਲਈ ਸੀ ਅਸੀਂ।
ਨਹੀਂ ਅਸੀਂ ਲੋਕ ਕਰਦੇ ਹਾਂ, ਰਾਇਤਾ ਵਗੈਰਾ ਬਣਾ ਲੈਂਨੇ ਆ ਜੀ। ਕਦੀ ਬੂਦੀ ਦਾ ਰਾਇਤਾ ਬਣਾ ਲਿਆ, ਪਿਆਜ ਦਾ ਰਾਇਤਾ ਬਣਾ ਲਿਆ ਐਕਣ ਕਰ ਕਿਉਂਕਿ ਸੁੱਕੀ ਚੀਜ਼ ਨਾਲ ਹਮੇਸ਼ਾ ਇੱਕ ਗ੍ਰੇਵੀ ਵਾਲੀ ਚੀਜ਼ ਤਾਂ ਹੋਣੀ ਚਾਹੀਦੀ ਐ।
ਹੋਣੀ ਚਾਹੀਦੀ ਐ। ਸਹੀ ਗੱਲ ਆ।
ਹੋਰ ਬਸ। ਤੁਸੀਂ ਵੀ ਦੱਸਿਐ ਤੁਹਾਡਾ ਵੀ ਆਈਡੀਆ ਟਰਾਈ ਕਰਕੇ ਦੇਖਾਂਗੀ।
ਹਾਂ ਜ਼ਰੂਰ ਕਰਿਓ ਟਰਾਈ, ਆਹ ਵੀ ਵਧੀਆ ਲੱਗਦੇ ਨੇ।
ਨਹੀਂ ਸਾਡੇ ਕੀ ਐ ਸਾਡੇ ਕੀ ਸਾਰੇ ਸਾਡੇ ਫੈ ਸਾਡੇ ਫੈਮਲੀਆਂ ਸਾਡੇ ਪਰਿਵਾਰ ਸਭ ਨੂੰ ਇਹੀ ਪਸੰਦ ਆਂਦਾ ਐ। ਕਿ ਵੈ ਸੁੱਕੇ ਕਰੇਲੇ ਆਹੀ ਜਿਆਦਾ ਪਰੌਂਠਿਆਂ ਨਾਲ ਪਸੰਦ ਕਰਦੇ ਨੇ। ਪਰੋਠਿਆ ਨਾਲ ਕਰੇਲੇ ਚ ਹੀ ਕੱਲੇ ਕਰੇਲੇ ਕੜ ਅਗਰ ਓਨਲੀ ਕਰੇਲਾ ਤੁਸੀਂ ਸਿਰਫ ਅਸੀਂ ਲੋਕ ਕਰੇਲੇ ਹੀ ਬਣਾ ਲਈਏ ਨਾ। ਤੇ ਉਹੀ ਹੁੰਂਦਾ ਐ, ਕਿ ਓ ਖ਼ਰਾਬ ਨਹੀਂ ਹੁੰਦੇ ਦੋ-ਤਿੰਨ ਦਿਨ ਆਰਾਮ ਨਾਲ ਫਰਿੱਜ ਚੱਲ ਜਾਂਦੇ ਨੇ, ਜਿਕਨ ਆਲੂ ਪਿਆਜ ਤਾਂ ਵੀ ਖ਼ਰਾਬ ਹੋ ਜਾਂਦੇ ਨੇ ਲੇਕਿਨ ਓ ਨੀਂ, ਅਸੀਂ ਬੋਤ ਸੇਫ ਏ। ਕਰੇਲੇ ਲੈ ਕੇ ਬਣਾਈਏ ਨਾ ਤੇ ਓਤੇ ਚਾਏ ਸਫ਼ਰ ਏਚ ਲੈ ਜਾਈਏ ਨਾ ਤੇ ਕੋਈ ਦਿੱਕਤ ਵੀ ਖ਼ਰਾਬ ਹੋਨ ਦਾ ਡਰ ਨੀ ਹੁੰਦਾ।
ਹਾਂਜੀ, ਕਰੇਲੇ ਨੀ ਹੁੰਦੇ ਖ਼ਰਾਬ ਨਾ।
ਹਾਂਜੀ, ਕਰਲੇ ਖ਼ਰਾਬ ਨੀਂ ਹੁੰਦੇ ਬਿਲਕੁਲ ਈ, ਏਸੇ ਕਰਕੇ ਸੋਚੀਦਾ ਹੁ ਹੁਣ ਤੁਹਾਡੀ ਰੈਸਿਪੀ ਵੀ ਮੈਂ ਟਟ੍ਰਾਈ ਕਰਕੇ ਵੇਖਾਂਗੀ। ਜੀ ਤੁਸੀ ਦਿੱਤੀ ਏ, ਹਾਂਜੀ। ਹਾਂਜੀ, ਫਿਰ ਦੱਸਾਂਗੀ ਮੈਂ ਇੱਕ ਤਰ੍ਹਾਂ ਹੋਰ ਬਣਾਨੀ ਆਂ, ਫਿਰ ਕਦੇ ਤੁਆਂਨ ਦੱਸਾਂਗੀ। ਚਲੋ, ਤੁਆਡੇ ਨਾਲ ਕਾਲ ਕਰਕੇ ਬੋਤ ਅੱਛਾ ਲੱਗਿਆ ਚਲੋ, ਥੈਂਕ ਸਸ੍ਰੀ ਅਕਾਲ ਜੀ।
ਸ਼ਸ਼ੀਕਾਲ ਜੀ, ਫੇਰ ਕਰਦੇ ਆ, ਓਕੇ ਜੀ ਸ਼ਸ਼ੀ ਕਾਲ।
ਨਈਂ, ਤੁਸੀਂ ਬਣੇ ਓ ਕੀ ਕਰਦੇ ਓ, ਕਿ ਅ ਨਈਂ ਮੈਂ ਤੁਆਂਨ ਦੱਸਾਂਗੀ ਕਿ ਦੁਬਾਰਾ ਜੀਕਨ ਬਨਾਨੀ ਏਨਾ ਕਰੇਲੇ ਦੀ ਤੁਆਂਨੂੰ ਓ ਦੱਸਾਂਗੀ। ਤੁਸੀਂ ਓ ਵੀ ਟ੍ਰਾਈ ਕਰਿਆ ਜੇ ਬੋਤ ਅ
ਠੀਕ ਐ ਕੋਈ ਗੱਲ ਨੀ ਜੀ ਤੁਸੀਂ ਬਾਦ ਚ ਦੱਸ ਦੇਓ ਮੈਨੂੰ ਕੋਈ ਨਾ।
ਕਈ ਲੋਕੀ ਕਰੇਲੇ ਕੱਟ ਕੇ ਬਨਾਂਦੇ ਨੇ ਗੋਲ-ਗੋਲ ਨਾ।
ਅਸੀਂ ਓਵੇਂ ਵੀ ਬਨਾਂਦੇ ਨੇ ਪਰ ਕਦੇ ਕਦੇ ਆਹ ਮਨ ਕਰ ਜਾਂਦਾ, ਫੇਰ ਆਹ ਵੀ ਖਾ ਬਨਾਂ ਲੈਂਦੇ ਨੇ।
ਗੋਲ-ਗੋਲ ਕੱਟ ਕੇ ਨਮਕ ਲਗਾ ਕੇ ਰੱਖੋ, ਸੇਮ ਓਕਨ ਈ ਪ੍ਰੋਸਿਜਰ ਈ ਬਣਦਾ ਕਰੇਲੇ।
ਸਈ ਗੱਲ ਐ, ਓਵੇਂ ਵੀ ਵਧੀਆ ਲੱਗਦੇ ਨੇ, ਹਾਂਜੀ।
ਹਾਂਜੀ, ਰੈਸਪੀ ਨੂੰ ਤਾਂ ਜੀਕਨ ਮਰਜ਼ੀ ਬਨਾ ਲੋ, ਹਰ ਤਰਾਂ ਦੇ ਬਣ ਜਾਂਦੇ ਨੇ। ਕਿਕਨ ਜੀ ਬੋਤ ਸਟਾਈਲ ਹੁੰ, ਹਾਂਜੀ। ਕਈ ਲੋਕ ਕੱਟ ਕੇ ਬਨਾਂਦੇ ਨੇ, ਕਈ ਲੋਕ ਚੀਰ ਕੇ ਬਨਾਂਦੇ ਨੇ ਅਪਨੇ-ਅਪਨੇ ਹਿਸਾਬ ਨਾਲ ਸਾਰੇ ਬਨਾਂਦੇ ਨੇ।
ਹਾਂਜੀ-ਹਾਂਜੀ, ਏ ਤਾਂ ਹੈ ਚਲੋ ਠੀਕ ਐ, ਤੁਸੀਂ ਕਰਿਓ ਟਰਾਈ ਓਕੇ। ਤੁਆਡੇ ਨਾਲ ਗੱਲ ਕਰਕੇ ਬੋਹ ਵਧੀਆ ਲੱਗਿਆ, ਓਕੇ ਸ਼ਸ਼੍ਰੀ ਕਾਲ ਜੀ, ਓਕੇ। ਸ਼ਸ਼੍ਰੀ ਕਾਲ।
ਸਸ੍ਰੀ ਕਾਲ ਜੀ।